ਹੈਲੋ। ਹਾਂਜੀ, ਸਸ ਸ੍ਰੀ ਕਾਲ ਜੀ। ਹਾਂਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ। ਆਵਾਜ਼ ਨੀ ਆ ਰੀ? ਹੈਲੋ, ਹਾਂ-ਹਾਂ, ਠੀਕ ਐ-ਠੀਕ ਐ। ਮੈਂ ਸੋ ਜੀ ਸ਼ੈਦ ਕੋਈ ਨੇਟਵਰਕ ਇੱਚ ਪ੍ਰੋਬਲਮ ਤੇ ਨੀ
ਨਹੀਂ ਨਹੀਂ ਨਹੀਂ ਨਹੀਂ
ਅੱਛਾ ਹੋਰ ਠੀਕ ਹੋ ਤੁਸੀਂ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਹਾਂ ਠੀਕ ਆ ਠੀਕ ਆ ਸਭ ਸਭ ਠੀਕ ਹੈਗੇ ਜੀ ਤੁਸੀ ਸੁਣਾਔ, ਤੁਆਡੇ ਪਰਿਵਾਰ ਦੇ ਸਾਰੇ ਬੱਚੇ ਚਲੇ ਗੇ ਜੀ ਸਕੂਲ?
ਹਾਂਜੀ, ਬੱਚੇ ਚਲੇ ਗਏ ਨੇ। ਇੱਕ ਗਿਆ ਬੱਚਾ, ਇੱਕ ਘਾਰ ਏ। ਅੱਜ ਸਾਡੇ ਇੱਥੇ ਬਾਰਿਸ਼ ਬਹੁਤ ਤੇਜ਼ ਆ ਰਹੀ ਬਹੁਤ ਪਾਣੀ ਇਕੱਠਾ ਹੋ ਗਿਆ
ਅੱਛਾ
ਹਾਂਜੀ ਬਹੁਤ ਤੇਜ਼ ਬਾਰਿਸ਼
ਸਾਡੇ ਇੱਥੇ ਦੇ ਮੌਸਮ ਬਣਿਆ ਦਾ ਬਾਰਿਸ਼ ਨਾ ਪਰ ਹਾਲੇ ਕੋਈ ਆਸਾਰ ਨੀ ਬਾਰਿਸ਼ ਮੈਂ ਮੌਸਮ ਤੇ ਬਣਿਆ ਨਾ ਥੋੜਾ ਥੋੜਾ
ਤੇ ਸਵੇਰੇ ਵਜੇ ਤੇ ਬਹੁਤ ਤੇਜ਼ ਬਾਰਿਸ਼ ਤੇ ਲਾਈਟ ਵੀ ਨਹੀਂ ਸੀ
ਅੱਛਾ ਚਲੋ ਥੋੜੀ ਠੰਡ ਥੋੜਾ ਠੰਡਾ ਤੇ ਹੋ ਗਿਆ ਹੋਏਗਾ ਨਾ ਮੌਸਮ ਇੱਥੇ ਹਾਲੇ
ਤੇ ਮੈਂ ਦਸ ਕੁ ਵਜੇ ਤੱਕ ਕਰਨੀ ਹੁਣ ਤੇ ਬਹੁਤ ਤੇਜ਼ ਧੁੱਪ ਚੜ ਗਈ ਆ
ਅੱਛਾ ਹੁਣ ਸਾਡੇ ਇਧਰ ਸ਼ਾਇਦ ਆ ਜਾਣੀ ਬਾਰ ਬਸ ਐਵੇਂ ਹੀ ਚੱਲ ਰਿਹਾ ਨਾ ਮੌਸਮ ਹਾਂ ਮੌਸਮ ਐਵੇਂ ਚੱਲ ਗਰਮੀ ਕਦੀ ਹੋ ਜਾਂਦੀ ਇਨੀ ਔਰ ਕਦੀ ਇੰਨੀ ਬਾਰਿਸ਼ ਨਾਲ ਫਿਰ ਉਹ ਮਸ ਔਰ ਮੱਛਰ
ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਕੀ ਬਣਾ ਲਿਆ ਭੈਣਜੀ ਹਾਂਜੀ ਅਸੀਂ ਕਰ ਲਿਆ ਨਾਸ਼
ਅੱਛਾ ਸਾਡਾ ਹਾਲੇ ਹੁਣੇ ਮੇਰਾ ਬੇਟਾ ਹੁਣੀ ਖਾ ਰਿਹਾ ਰੋਟੀ ਅੱਛਾ ਮੈਂ ਹੁਣੀ ਬਣਾ ਕੇ ਹਟੀ ਆ ਅੱਜ ਅੱਜ ਅਸੀਂ ਬਣਾਈ ਸੀ ਤੰਦੂਰ ਦੇ ਨਾਨ ਬਣਾਏ ਸੀ
ਵਜੀ ਵਾਹ ਅੱਛਾ ਵਧੀਆ ਬਹੁਤ ਵਧੀਆ ਕਿਵੇਂ ਬਣਾਉਂਦੇ
ਬਸ ਸਾਰਾ ਜਿਵੇਂ ਹੀ ਜਿਸ ਤਰਾਂ ਪਲੇਸਸ ਹੁੰਦਾ ਆਲੂ ਦੇ ਪਰਾਂਠੇ ਦਾ ਉਸ ਤਰਾਂ ਹੀ ਉਹ ਪਰੇ ਦਾ ਜੇਹ ਤਿੰਨ ਗਾਣੇ ਉਹ ਥੋੜਾ ਥੋੜਾ ਜਿਹਾ ਉਹਦੇ ਚ ਸਮਾਨ ਸਮੂਨ ਯੂਜ ਕਰ ਲਓ ਜਿਵੇਂ ਕਿ ਆਟੇ ਦੀ ਜਗਹਾ ਪੂਰਾ ਏਦਾ ਨਹੀ ਨਾ ਲੈਣਾ ਥੋੜਾ ਆਟਾ ਥੋੜਾ ਮੈਦਾ ਥੋੜੀ ਜੀ ਮਾਲੋ ਤਿੰਨ ਪਾਰਟੀਸ਼ਨ ਹੁਣ ਫਿਰ ਦਹੀਂ ਵਗੈਰਾ ਪਾ ਕੇ ਵੀ ਥੋੜਾ ਜਿਹਾ ਬੇਕਿੰਗ ਪਾਊਡਰ ਥੋੜਾ ਜਿਹਾ ਪਾਣਾ ਪੈਂਦਾ ਜਿਸ ਨਾਲ ਥੋੜਾ ਰੋਸਟ ਜਿਹਾ ਹੋਏਗਾ
ਹਾਂਜੀ ਅੱਛਾ ਅੱਛਾ
ਪਰ ਕੁਝ ਨਮਕ ਥੋੜੀ ਚੀਨੀ ਡਾਲ ਲੋ ਥੋੜਾ ਆਇਲ ਵਗੈਰਾ ਪਾ ਕੇ ਤੇ ਉਹਨੂੰ ਫਿਰ ਡੋ ਲਗਾ ਲਓ ਲੱਸੀ ਵਗੈਰਾ ਹੈਗੀ ਤੇ ਚੈਨਲ ਲਗਾ ਲਓ ਨਹੀਂ ਹੈ ਤੇ ਫਿਰ ਸਿੰਪਲ ਪਾਣੀ ਨਾਲ ਉਹਨੂੰ
ਚ ਵਧ ਵਧੀਆ ਤੁਸੀਂ ਘਰ ਬਣਾ ਲੈਂਦੇ ਹੋ ਮੈਂ ਵੀ ਬਣਾਵਾਂਗੀ ਮੇਰੇ ਬੱਚਿਆ ਨੂ ਬਹੁਤ ਸ਼ੋਕ ਏ ਅੰਮ੍ਰਿਤਸਰ ਕੁਲਚੇ ਖਾਨ ਦਾ
ਹਾਂਜੀ ਹਾਂਜੀ ਅਸੀਂ ਵੀ ਵ ਤੇ ਹੁੰਦੇ ਸਭ ਕੁਝ ਸਿਖਾ ਦਿੰਦੇ ਨੇ ਬਸ ਥੋੜਾ ਥੋੜਾ ਦੇਖੀ ਜਾਓ ਤੇ ਆਪਣਾ ਕਰੀ ਜਾਓ ਤੇ
ਹਾਂਜੀ ਹਾਂਜੀ ਉਹ ਹਾਂਜੀ ਯੂਟੀਊਬ ਤੇ ਤੇ ਸਿਖਾਉਂਦੀ ਹੈ ਬਸ ਇਹ ਹੁੰਦਾ ਕੀ ਖੋਲ ਕੇ ਸਪੈਸ਼ਲ ਕੋਈ ਸੀ ਚੀਜ਼ ਵਾਸਤੇ ਟਾਈਮ ਨਹੀਂ ਕਰਦਾ ਉਦਾਂ ਜਿਵੇਂ ਬੰਦਾ ਕਿਸੀ ਕੋਲੋ ਪੁੱਛ ਲੇਤੇ ਚਲ ਬੰਦਾ ਜਲਦੀ ਸਮਝ ਆ ਜਾਂਦਾ ਉਦਾਂ ਕਿਸੇ ਕੋਲ ਨਹੀਂ ਹੁੰਦਾ ਉਹਨੂੰ ਆਡੀਓ ਵੇਖੀਏ ਕਰੀਏ ਫਿਰ ਬਣਾਈਏ ਕਿਸ ਟਾਈਮ ਨਹੀਂ ਲੱਗਦਾ ਹੈਗਾ ਕਈ ਚੀਜ਼ਾਂ ਤੇ ਬਣਾ ਲੈਦੇ ਆ ਯੂਟੀਊਬ ਤੋਂ ਦੇਖ ਕੇ
ਅੱਛਾ ਉਥੇ ਤੇ ਹਰ ਚੀਜ਼ ਦਿਖਾ ਦੇਣਗੇ ਚਲੋ ਜੀ, ਕੁਝ ਨਹੀਂ ਆਉਂਦਾ ਨਾ ਮਨ ਕਰ ਰਹੇ ਕੁਝ ਬਣਾਉਣ ਦਾ ਤੇ ਆਪਣਾ ਯੂਟੀਊਬ ਖੋਲੋ। ਔਰ ਉਹਦੇ ਚ' ਆਪਣਾ ਦੇਖੋ, ਬਹੁਤ ਵਧੀਆ ਬਣੇ ਨੇ ਸਾਡੇ ਮੈਂ ਵੀ ਹੁਨ ਬਣਾ ਕੇ ਆਈ ਹਾ ਨੀਚੋਂ ਪੂਰੇ ਤਕਰਾਰੇ, ਕ੍ਰਿਸਪੀ। ਮੈਂ ਬਣਾਈ ਸੀ ਮੱਖਣੀ ਦਾਲ। ਛੋਲੇ ਮੇਰੇ ਬੱਚੇ ਇੰਨੇ ਖੁਸ਼ ਹੋ ਕੇ ਨਹੀਂ ਖਾਂਦੇ। ਹਾਂਜੀ, ਉਹ ਮੈਂ ਵੀ ਮੱਖਣੀ ਦਾਲ ਨਾਲ ਬਣਾਈ ਸੀ।
ਅੱਛਾ ਜੀ, ਉਹ ਤੇ ਬਹੁਤ ਟੇਸਟ ਲੱਗਦੀ ਉਹਦੇ ਨਾਲ
ਹਾਂ, ਉਹ ਹੁਣ ਖਾ ਰਹੇ ਨੇ ਬਸ ਮਜ਼ੇ ਨਾਲ। ਅੰਦਰ ਆਉਣੇ ਉਹਨਾਂ ਨੂੰ ਦੇ ਕੇ ਜਾਂ ਬੱਚਿਆਂ ਨੂੰ ਰੋਟੀ ਉਹ ਤੇ ਰ ਹਸਬੈਂਡ ਮੇਰੇ ਸਵੇਰੇ -ਸਵੇਰੇ ਕਰ ਲੈਂਦੇ ਨੇ ਨਾਸ਼ਤਾ। ਉਹਨਾਂ ਦਾ ਟਾਈਮ ਸਵੇਰ ਦਾ ਹੈਗਾ ਸਾਢੇ ਦਸ ਵਜੇ ਤੱਕ। ਉਹਨਾਂ ਨੇ ਖਾ ਲੈਣਾ ਫੁਲਕਾ ਜੇ ਵੀ ਖਾਣਾ।
ਹਾਂਜੀ। ਤੇ ਵਧੀਆ। ਨਾਨ ਅੱਜ ਨਾਨ ਦਾ ਨਾਸ਼ਤਾ ਹੋ ਗਿਆ। ਲੰਚ
ਹਾਂ। ਬਸ, ਹਾਂਜੀ, ਹਾਂ। ਹੁਣ ਕਿਸੇ ਨੇ ਕੁਛ ਨੀ ਖਾਣਾ, ਹੁਣ ਸ਼ਾਮ ਨੂੰ ਹੀ ਜੋ
ਹਾਂਜੀ- ਹਾਂਜੀ -ਹਾਂਜੀ, ਬਾਰ -ਬਾਰ ਖਾਇਆ ਵੀ ਨਹੀਂ ਜਾਂਦਾ ਨਾ ਗਰਮੀ ਕਿੰਨੀ ਏ।
ਹੈਗਾ ਨਾ। ਹਾਂਜੀ। ਠੰਡਾ ਪਾਣੀ ਪੀ- ਪੀ ਕੇ ਵੀ ਕਿਵੇਂ ਆ ਫਾਰਾ ਜਿਹਾ ਹੋ ਰਿਹਾ ਇੰਨਾ ਆਫ ਰਹੇ ਪਿਆ ਪੇਟ।
ਹਾਂ।
ਨਿੰਬੂ ਪਾਣੀ ਪੀ ਲੋ ਤਾਂ ਠੀਕ ਰਹੇਗਾ ਥੋੜ੍ਹੀ ਦੇਰ, ਫੇਿਰ ਉਹੀ ਉਹ ਹਾਲ ਹੈਗਾ ਬੁਰਾ।
ਹਾਂਜੀ- ਹਾਂਜੀ ਉਹੀ
ਤੁਸੀਂ, ਹੋਰ ਤੁਸੀਂ ਕੀ ਯੂਜ ਕਰਦੇ ਹੋ ਗਰਮੀਆਂ ਜਿਵੇਂ ਕਿ ਗਰਮੀ ਤੋਂ ਬਚਣ ਵਾਸਤੇ। ਕਿ ਸਰੀਰ ਨੂੰ ਲੂ ਨਾ ਲੱਗੇ। ਉਸ ਵਾਸਤੇ
ਨਿੰਬੂ ਪਾਣੀ ਬਣਾ ਕੇ ਪੀਂਦੇ ਆ। ਜਾਂ ਟੈਂਗ ਬੱਚੇ ਟੈਂਗ ਪੀ ਲੈਂਦੇ ਨੇ, ਟੈਂਗ ਆਉਂਦਾ ਨਾ।
ਹਾਂਜੀ- ਹਾਂਜੀ ਗਲੂਕੋਜ ਵਗੈਰਾ ਵੀ।
ਹਾਂਜੀ, ਟੈਂਗ ਉਹ ਥੋੜਾ ਗੁਲੂਕੋਜ਼ ਚੱਕ ਨੀ ਮਤਲਬ ਹੁੰਦਾ। ਪਰ ਉਹਦਾ ਟੇਸਟ ਬੱਚਿਆਂ ਨੂੰ ਵਧੀਆ ਲੱਗਦਾ ਹੈ। ਗਲੂਕੋਜ ਦਾ ਟੇਸਟ ਬੱਚਿਆਂ ਨੂੰ ਨਾ ਮਤਲਬ ਅੱਛਾ ਨਹੀਂ ਲੱਗਦਾ ਹੈਗਾ।
ਉਹ ਥੋੜਾ ਫਿੱਕਾ ਪੈ ਜਾਂਦਾ ਨਾ, ਇਹਦਾ ਥੋੜਾ ਤੇਜ ਹੁੰਦਾ।
ਹਾਂਜੀ- ਹਾਂਜੀ ਫਿਰ ਮੈਂ ਟੈਂਗ ਲੈਦੀ ਹਾਂ ਉਹ ਬੱਚਿਆਂ ਨੂੰ ਸਕੂਲ ਦੀ ਬੋਟਲ ਚ' ਬਣਾ ਕੇ ਕਿ ਭੇਜ ਦਿੰਨੀ ਹਾਂ ਇੱਕ ਬੋਟਲ ਉਹਦੀ ਵੀ ਦੇ ਦ ਇੱਕ ਬੋਟਲ ਵੋਟਰ ਬੋਟਲ ਦੇ ਦਿੰਦੇ ਹਾਂ। ਤੇ। ਬੱਚੇ ਪੀਂਦੇ ਰਹਿੰਦੇ ਨੇ। ਫਿਰ ਘਰ ਆਉਂਦੇ ਨੇ ਫੇਰ ਪੀ ਲੈਂਦੇ ਨੇ। ਨਿੰਬੂ ਪਾਣੀ ਘੱਟ ਪੀਂਦੇ ਨੇ। ਬੱਚੇ ਨਿੰਬੂ ਪਾਣੀ ਹੈਦੇ ਪਾਪਾ ਹੀ ਜ਼ਿਆਦਾ ਪਸੰਦ ਕਰਦੇ ਨੇ।
ਅਸੀਂ ਨਿੰਬੂ ਪਾਣੀ ਬਣਾ ਕੇ ਨਾ ਮਿੱਠਾ ਤੇਜ ਰੱਖ ਵਿੱਚ ਤੇ ਉਹਦੇ ਚ' ਉਹ ਪਾਲੋ ਥੋੜਾ ਜਹਾ ਸੋਡਾ ਵਾਟਰ ਲਿਆ ਕੇ ਬਾਜਾਰੋ ਨਾ ਬਸ ਉਹਥੋੜਾ- ਥੋੜਾ ਪਾ ਦਿਉ ਉਪਰ ਰ ਉਹ ਬੜਾ ਟੇਟੀ ਲਗਦਾਗਾ। ਸਾਰੇ ਪੀ ਲੈਂਦੇ ਨੇ ਸਾਡੇ ਘਰ। ਵਿੱਚੇ ਅਸੀਂ ਫੇਰ ਥੋੜਾ ਜਿਹਾ ਵਿੱਚੇ ਗੋਂਦ ਰਾ ਵੀ ਪਾ ਦਿੰਦੇ ਹਾਂ ਕਿਚਨ ਚ' ਸਭ ਨੂੰ ਉਹ ਵੀ ਬਹੁਤ ਅੱਛੀ ਹੁੰਦੀ ਹੈ ਠੰਢੀ ਤਾਸੀਰ ਹੁੰਦੀ ਹੈ ਨਾ। ਬੱਚੇ ਬਸ ਖਾਣ। ਇਹ ਕੀ ਇਹਨਾਂ ਨੂੰ ਬੱਚਿਆਂ ਨੂੰ ਖਿਲਾਉਣ ਦੇ ਨਵੇ -ਨਵੇ ਤਰੀਕੇ ਟਢੂੰਡੋ। ਬਈ ਕਿਵੇਂ ਉਹਨਾਂ ਦੇ ਅੰਦਰ ਕੁੱਝ ਚਲਾ ਜੇ।
ਹਾਂਜੀ- ਹਾਂਜੀ ਬੱਚੇ ਅੱਜ ਕੱਲ ਦੇ ਨਖਰੇ ਬਹੁਤ ਕਰਦੇ ਨੇ ਨਾ ਖਾਣ- ਪੀਣ ਦੇ ਮਾਮਲੇ ਚ' ਹੀ ਨਾ। ਕਦੇ ਕੁਛ ਨੀ ਖਾਣਾ। ਕਦੀ ਇਹ ਚੀਜ਼ ਨਹੀਂ ਖਾਣੀ, ਉਹ ਚੀਜ਼ ਨਹੀਂ ਖਾਣੀ ਹੈਗੀ।
ਪਹਿਲੇ ਟਾਈਮ ਦੇਖੋ ਆਂਦੇ ਥੋੜ੍ਹਾ ਸੀ ਐ ਵ। ਜਿਵੇਂ ਹੁਣ ਆਉਂਦੇਗੇ ਪਾ ਵਗਰਾ ਬਣੇ ਹੋਏ ਪਹਿਲੇ ਥੋੜਾ ਹੁੰਦੇ ਸੀ। ਜਿਹੜੇ ਟੈਂਗ, ਰਸ ਪਹਿ, ਥੋੜਾ ਨਿੰਬੂ। ਪਾਣੀ ਹੁੰਦਾ ਸੀ। ਜਾਂ ਫੇਰ ਇਹ ਜਿਹੜੇ ਹੈਗੇ ਸੀ ਬਜ਼ੁਰਗ ਸਾਡੇ ਉਹ ਸਾਰੇ ਖਾਂਦੇ ਸੀ ਗੋਂਦ ਕਤੀਰਾ ਬਣਾ ਕੇ। ਔਰ ਜਾਂ ਇੱਕ ਤੋਂ ਹੁੰਦਾ ਹੈ। ਉਹਨੂੰ ਵਿਗਾ ਕੇ ਰੱਖ ਦੋ। ਉਹ ਦਾ ਬਣਾ ਲਓ ਸਿਰਪ ਜਾਓ, ਪੀਓ ਮਿੱਠਾ ਪਾ ਕੇ ਵਿੱਚ ਔਰ ਮਿੱਠ ਮਿੱਠਾ ਵੀ ਉਹ ਪਾਉਂਦੇ ਸੀ ਜਿਹੜੇ ਹੈ ਦੇਸੀ ਖੰਡ ਜਾਂ ਉਹ ਜਿਹੜੇ ਸ਼ੱਕਰ ਪਾ ਕੇ ਉ ਵੀਟ ਸ਼ੂਗਰ ਫਿਰ ਵੀ ਯੂਜ ਕਰਨੇ ਆ। ਵੈਸੇ ਵਾਈਟ ਸ਼ੂਗਰ ਵੀ ਸਾਨੂੰ ਨੁਕਸਾਨ ਹੀ ਦਿੰਦੀ ਹੈਗੀ ਏ।
ਹਾਂਜੀ, ਹਾਂਜੀ ਵਾਈਟ ਸ਼ੂਗਰ ਨੁਕਸਾਨ ਦਿੰਦੀ। ਪਰ ਅਸੀਂ ਉਹੀ ਯੂਜ ਕਰਦੇ ਆ ਨਾ।
ਹਾਂ ਬ ਥੋੜੀ -ਥੋੜੀ ਅਸੀਂ ਅਸੀਂ ਵੀ ਕਦੇ ਕਿਸੇ ਟਾਈਮ ਉਹ ਪਾ ਲਿਆ। ਔਰ - ਸ਼ੱਕਰ ਵੀ ਲੈ ਕੇ ਰੱਖਾਂਗੇ। ਸ਼ੱਕਰ ਕਦੀ ਬਣਾ ਲਓ। ਦੇਸੀ ਖੰਡ, ਪਰ ਕਿਆ ਪਤਾ ਹੁਣ ਕਿਆ -ਕਿਆ ਯੂਜ ਬੰਦਾ ਕਰੇ। ਕਿਆ- ਕਿਆ ਨਹੀਂ। ਕਿਦੀ -ਕਿਦੀ -
ਹਾਂਜੀ, ਕਿਦੀ ਸੁਣੋ ਕਿਦੀ ਹੁਣ ਕੋਈ ਕਹਿੰਦਾ ਵਾਈਟ ਨਮਕ ਨਹੀਂ ਵਧੀਆ। ਸੇਂਦਾ ਨਮਕ ਵਧੀਆ।
ਹਾਂ।
ਹੁਣ, ਹੁਣ ਟੇਸਟ ਵਾਈਟ ਨਮਕ ਦਾ ਅੱਛਾ ਲੱਗਦਾ ਏ। ਸੇਂਦੇ ਨਮਕ ਦਾ ਟੇਸਟ ਨੀ ਅਛ - ਅੱਛਾ ਲੱਗਦਾ ਸਾਨੂੰ। ਹੁਣ ਸ਼ੁਰੂ ਤੋਂ ਹਾਂਜੀ, ਹੁਣ ਸ਼ੁਰੂ ਤੋਂ- ਜਿਹੜਾ ਟੇਸਟ ਮੂੰਹ ਨੂੰ ਲੱਗਾ ਦਾ ਨਾ, ਫੇਰ ਜਦ ਤੱਕ ਉਹ ਚੀਜ਼ ਨਾ ਪਏ ਨਾ- 'ਤੇ ਏਦਾਂ ਲੱਗਦਾ। ਕੁਛ ਅਧੂਰਾ ਏ, ਸਬਜ਼ੀ ਚ' ਮਤਲਬ ਟੇਸਟ ਨਹੀਂ ਆ ਰਿਹਾ।
ਜਦ ਤੱਕ ਪ੍ਰੋਪਰ ਕੁਝ ਸਾਰਾ ਕੁਛ ਜੋ ਅਸੀਂ ਪਾਉਂਦੇ ਆ। ਸਪਿਸਸ ਮਤਲਬ ਕੁਛ ਬਣਾਉਣ ਵਸਤੇ ਜਿਨ- ਕੁਛ ਵੀ ਕਮੀ ਹੈਜੇ ਨਾ, ਜਿਵੇਂ ਹੁਣ ਅਸੀਂ ਕਾਲੀ ਮਿਰਚ ਯੂਜ ਕਰਦੇ ਹਾਂ। ਜੇ ਅਸੀਂ ਕਾਲੀ ਮਿਰਚ ਨਾ- ਪਾਈਏ ਨਾ, ਕਿਸੇ ਸਬਜ਼ੀ ਚ 'ਤੇ ਸਾਨੂੰ ਉਹ ਸਬਜ਼ੀ ਅੱਛੀ ਨੀ ਲੱਗੇਗੀ। ਵੇਖਣ ਚ' ਹੀ ਨੀ ਵਧੀਆ ਲੱਗੇਗੀ।
ਐਵੇਂ ਹੀ ਉਹ ਸ਼ੁਰੂ ਤੋਂ ਆਦਤ ਹੋ ਜਾਂਦੀ ਨਾ, ਜਿਵੇਂ ਅਸੀਂ ਸ਼ੁਰੂ ਤੋਂ ਬਣਾਵਾਂਗੇ। ਖਾਣਾ ਉਹੀ ਆਦਤ ਪੈ -
ਤੂੰ ਕੀ ਬਣਾਇਆ। ਅੱਜ ਰੰਗ- ਰੂਪ ਨੀ ਹੈਗਾ ਸਬਜ਼ੀ ਦਾ। ਉਹ ਨੀ ਹੈ, ਉਹ ਨੀ ਹੈ। ਮਤਲਬ ਮੈਂ ਕਾਲੀ ਮਿਰਚ ਨਹੀਂ ਪਾਈ ਹੈਗੀ।
ਹਾਂ, ਉਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈਗਾ। ਇਹਦਾ -ਇਹਦਾ ਸਵਾਦ ਬੜਾ ਆਉਂਦਾ।
ਅਸੀਂ ਬਹੁਤ, ਅਸੀਂ ਜ਼ਿਆਦਾ ਕਾਲੀ ਮਿਰਚ ਯੂਜ ਕਰਦੇ ਆ।
ਸਾਡੇ ਘਰ ਵੀ ਅਸੀਂ ਕਾਲੀ ਮਿਰਚ ਔਰ ਜੀਰਾ, ਜੀਰਾ ਭੁਨ ਕੇ ਔਰ ਕਾਲੀ ਮਿਰਚ ਔਰ ਬਸ ਇਹਦਾ- ਪਾਊਡਰ ਬਣਾ ਲਉ। ਬਸ ਪਾਊਡਰ ਜ਼ਿਆਦਾ ਬਰੀਕ ਨਹੀਂ ਅਸੀਂ ਬਣਾਉਦੇ। ਥੋੜ੍ਹਾ ਦਰਦਰਾ ਜਿਹਾ- ਔਰ ਉਹ ਹਰ ਸਬਜ਼ੀ ਚ' ਹੀ ਹਾਂਜੀ, ਹਰ ਇੱਕ ਸਬਜ਼ੀ ਚ' ਰਾਇਤੇ ਵਿੱਚ ਵੀ ਪਾਓ, ਸਬਜ਼ੀ- ਪਾਓ। ਬਸ ਉਹ ਮੇਰੇ ਘਰ ਜ਼ਿਆਦਾ ਮਸਾਲਾ ਚਲਦਾ। ਜਿਆਦਾ ਹਾਰਡ ਮਸਾਲੇ ਮੈਂ ਨੀ ਯੂਸ - ਕਰਦੀ। ਜਿਵੇਂ ਕਿ ਬੜੇ ਸਾਰੇ ਮਸਾਲੇ ਜਿਵੇਂ, ਉਹ ਫਿਰ ਅਸੀਂ ਘੱਟ ਹੀ ਯੂਜ ਕਰਦੇ ਆਂ। ਕੰਮ ਮਸਾਲਾ-
ਕਦੇ ਸੁੱਕਾ ਧਨੀਆ-
ਹਾਂ, ਉਹ ਤੇ ਚਲੋ ਅਲੱਗ ਤੋਂ ਪੀਸ ਕੇ ਰੱਖ ਦਿੰਦੇ ਆਂ। ਜਿਵੇਂ ਕਿ ਹੋਰ ਨੀ ਆਉਂਦੀਆਂ ਚੀਜ਼ਾਂ ਇਹ ਜ਼ਿਆਦਾ- ਜਿਹੜੇ ਸਟਰੋਂਗ ਹੁੰਦੇ ਨੇ, ਜਿਵੇਂ ਕਿ ਵਿੱਚ ਲੋਂਂਗ, ਜਵਿੱਤਰੀ ਇਹ ਸਾਰੇ ਇਹ ਅਸੀਂ ਕਦੇ ਘੱਟ ਹੀ ਬਹੁਤ- ਯੂਜ਼ ਕਰਨੇ ਆ, ਜਿਵੇਂ ਨੈਟਮੱਗ ਹੋ ਗਏ।
ਹਾਂਜੀ- ਹਾਂਜੀ, ਨਹੀਂ- ਨਹੀਂ ਅਸੀਂ ਵੀ ਇਹ ਚੀਜ਼ਾਂ ਨਾ ਘੱਟ ਹੀ ਯੂਜ ਕਰਦੇ ਆ। ਮੈਂ - 'ਤੇ ਨਾ ਗਰਮ ਮਸਾਲਾ ਮੰਗਵਾ ਲੈਂਦੀ ਆ। ਉਹੀ ਥੋੜਾ ਜਿਹਾ ਸਬਜ਼ੀ ਚ' ਪਾ ਤਾ ਬਸ ਜਦੋਂ ਇਹ ਨੋਨ ਵੈਜ ਬਣਾਉਦ- ਨੇ ਤੇ ਮੀਟ ਮਸਾਲਾ ਪਾ ਲੈਂਦੇ ਨੇ, ਆਪਣਾ ਫੇਰ ਗਰਮ ਚੀਜ਼ਾਂ- ਪਾਉਂਦੀ। ਉਹ ਹੀ ਨੀ ਹੁੰਦੀ, ਉਹਦੇ ਚ' ਹੀ ਸਭ ਕੁਛ ਹੁੰਦਾ। ਤੇ ਮੀਟ ਮਸਾਲਾ ਹੀ - ਥੋੜਾ ਜਿਹਾ ਪਾ ਲੈਂਦੇ ਨੇ, ਉਹਦੇ ਨਾਲ ਹੀ ਫਲੇਵਰ ਆ ਜਾਂਦਾ।
ਸਾਡੇ ਘਰ ਵੀ ਇਸ ਤਰ੍ਹਾਂ ਹੀ ਚੱਲਦਾ, ਹੋਰ ਕਿਆ, ਲਗਭਗ ਸਾਰੇ ਪੰਜਾਬੀਆਂ ਘਰ ਵੀ ਇਵੇਂ ਚੱਲਦਾ।
ਹਾਂਜੀ- ਹਾਂਜੀ ਪੰਜਾਬੀਆਂ ਘਰ ਸੇਮ ਹੁੰਦਾ। ਖਾਣਾ -ਪੀਣਾ ਹੁਣ ਅਸੀਂ ਪੰਜਾਬੀ ਲੋਕ ਕਿਸ- ਕਿਸੀ ਹੋਰ ਦੇ ਘਰ ਜਾਣੇ ਆਂ, ਨਾ 'ਤੇ ਉਹਨਾਂ ਦੇ ਖਾਣੇ ਚ' ਬਹੁਤ- ਫਰਕ ਹੁੰਦਾ। ਸਾਨੂੰ ਟੇਸਟ ਨੀ ਆਏਗਾ। ਸਾਡੇ ਪੰਜਾਬੀਆਂ ਵਰਗਾ-
ਬਿਲਕੁਲ ਨਹੀਂ ਆਏਗਾ। ਉਹ ਦੇਖ ਕੇ ਸਾਨੂੰ ਇਵੇਂ ਲੱਗੇਗਾ, ਪਤਾ ਨੀ ਕਿਸ ਤਰ੍ਹਾਂ ਬਣਾਇਆ ਦਾ। ਇਹਨਾਂ ਨੇ ਖਾਣਾ-
ਕਿਸ ਤਰ੍ਹਾਂ ਬਣਾਇਆ ਸੀ। ਇੱਕ ਵਾਰੀ ਇਹਨਾਂ ਦੇ ਫਰੈਂਡ ਦੇ ਘਰ ਚਲੇਗੇ। ਉਹ ਪੰਡਿਤ- ਪੁੰਡਤ ਹੋ, ਪੰਡਿਤ ਸੀ। ਉਹ-
'ਤੇ ਉਹਨਾਂ ਨੇ ਸਬਜ਼ੀ ਬਣਾਈ ਦੀ, ਏ ਚਿੱਟਾ ਜਿਹਾ ਡੇਲਾ ਜਿਹਾ ਨਈ ਹੁੰਦਾ। ਜਿਵੇਂ ਆਲੂ- ਗੋਭੀ- ਗੋਭੀ ਬਣਾਈ ਦੀ ਏ, ਏਦਾਂ ਲੱਗੇ ਜਿਵੇਂ ਚਿੱਟੀ ਚਿੱਟੀ ਜੀ ਏ। 'ਤੇ ਪਾਪਾ ਕਹਿੰਦੇ, ਕਿੱਦਾਂ ਮਤਲਬ ਕਿ ਕਿਦਾਂ ਦੀ ਸਬਜ਼ੀ ਯਾਰ, ਕਹਿੰਦੇ ਮੈਨੂੰ 'ਤੇ ਵੇਖ ਕੇ ਭੁੱਖ ਮਰ ਗਈ ਏ। ਕਹਿੰਦੇ ਤੇਰੇ ਵਰਗੀ ਸਬਜ਼ੀ ਨਹੀਂ ਕੋਈ ਬਣਾ ਸਕਦਾ, ਤੂੰ ਸਵਾਦ ਬਣਾਉਂਦੀ ਏ। ਮੈਂ ਕਿਹਾ ਯਾਰ ਅਸੀਂ ਪੰਜਾਬੀ ਹਾਂ ਅਸੀਂ ਸਾਰੇ ਹੀ ਵਧੀਆ ਬਣਾਉਂਦੇ ਹਾਂ ਮਤਲਬ
ਪੰਜਾਬੀਆਂ ਦਾ ਖਾਣਾ, ਪੰਜਾਬੀ ਖਾਣੇ ਤੇ ਫੇਮਸ ਹੈਗੇ ਨਾ
ਹਾਂਜੀ -ਹਾਂਜੀ ਪੰਜਾਬੀਆਂ ਦੇ ਜੋ ਇੱਕ ਵਾਰੀ ਪੰਜਾਬੀਆਂ ਦੇ ਘਰ ਦਾ ਖਾਲੇ ਗਾਨਾ ਬਸ ਉਹ ਭੁੱਲੇ ਗਾ ਨਹੀਂੀ ਹੁਣ
ਹਾਂ ਅਸੀਂ ਵੀ ਮੈਂ ਵੀ ਜ਼ਿਆਦਾ ਰ ਤੇ ਆਪਣਾ ਘਰ ਹੀ ਬਣਾਉਂ ਹਾਂ ਹਰ ਚੀਜ਼ ਕੋਸ਼ਿਸ਼ ਕਰਨੀ ਹਾਂ ਕਿ ਘਰ ਹੀ ਬਣਾ ਕੇ ਬੱਚਿਆਂ ਨੂੰ ਖਿਲਾਈਏ ਹਰ ਇੱਕ
ਹਾਂਜੀ ਹਾਂਜੀ ਸਹੀ ਗੱਲ ਏ ਘਰ ਸਹੀ ਹੁੰਦੀ ਹੈ ਚੀਜ਼ ਬਾਹਰ ਦੀ ਕੀ ਪਤਾ ਉਹਨਾਂ ਨੇ ਕੀ ਕੀ ਪਾਇਆ ਦਾ ਕੀ ਮਿਲਾਵਟ ਕੀਤੀ ਹੋਈ ਹੈ ਹੈ ਨਾ
ਤੇ ਬਈ ਅਸੀਂ ਵਿਸ਼ਵਾਸ ਨਹੀਂੀ ਕਰ ਸਕਦੇ ਕਦੇ ਕਦਾਰ ਇਹ ਹੈਗਾ ਕਿ ਮਜਬੂਰ ਪੂਰੀ ਹੈ ਕਿ ਜਿਵੇਂ ਕਿ ਵੀ ਚਲੋ ਵਿਚਾਰੇ ਬੰਨੇ ਕੁਛ ਵੀ ਨਹੀਂ ਅਤੇ ਫਿਰ ਆਪ
ਹਾਂਜੀ ਹਾਂਜੀ
ਪਰ ਵੈਸੇ ਕੋਸ਼ਿਸ਼ ਕਰੋ ਕਿ ਬਾਜ਼ਾਰ ਦਾ ਸਮਾਨ ਨਾ ਹੀ ਖਾਓ ਹਨਾ
ਚਲੋ ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਮੈਂ ਕਿਹਾ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਭਣ ਜੀ ਓਕੇ ਜੀ ਓਕੇ ਜੀ
ਲੈ ਹੋ ਯ ਸ ਅਸ਼ੀਰਵਾਦ ਨਲੇ